ਹਾਂਜੀ ਸਤਿ ਸ਼੍ਰੀ ਅਕਾਲ।
ਹਜੀ ਹੋ ਠੀਕ ਹੋ। ਹਾਂਜੀ ਬਸ ਹਾਂ ਮੈਂ ਠੀਕ ਆ ਹ ਹਾਂ ਵਿਹਲੇ ਸੀ। ਸੀ ਨਾ ਮੈਂ ਕਿਹਾ ਕਲ ਕਰ ਲਾਂ ਵੀ
ਹਾਂ-ਹਾਂ ਨਹੀਂ-ਨਹੀਂ ਵੇਲੀ ਸੀ। ਜ ਪਤ ਓ ਸੀਨ ਮਤਲਬ ਜਿਆਦਾ ਬਣਾਉਣਾ ਕਿੰਨੀ ਕੁਛ ਥੋੜਾ ਬਸ ਬੱਚੇ ਕੁਛ ਐਵੇਂ ਹੀ ਖਾਏ ਸੀ ਬਜ਼ਾਰੋਂ ਦੀ ਕੁਛ ਅੱਜ ਸ਼ਾਮੀ। ਤੇ ਬੱਚੇ ਫੇਰ ਜੋ ਸ਼ਾਮ ਨੂੰ ਕੁ ਬਾਜ਼ਾਰੋ ਖਾ ਆਂਦੇ ਆ ਨਾ ਤੇ ਫੇਿਰ ਡਿਨਰ ਮੇਰੇ ਘਰ ਘੱਟ ਹੀ ਬਣਦਾ।
ਹਾਂ ਇਹਈ ਮੇਰੇ ਨਾਲ ਵੀ ਸੇਮ ਆਈ ਚੀਜ਼ ਹੋਈ ਜੈ। ਅੱਜ ਹੋਇਆ ਕੀ ਹੈ ਬੱਚਿਆਂ ਦੇ ਮੈਨੂੰ ਪਤਾ ਨੀ ਸੀ ਇਹਨਾਂ ਦੇ ਵੱਡੇ ਪਾਪਾ ਦਾ ਬਰਡੇ ਸੀ। ਤੇ ਮੈਂ ਤੇ ਦਾਲ ਬਣਾਈ ਦੀ ਸਾਂਬਰ ਬਣਾਇਆ ਦਾ ਸੀ ਮੈਂ ਤੇ ਬਸ ਫੇਰ ਉੱਧਰ ਜਾਣਾ ਪੈ ਗਿਆ। ਸਿਰਫ ਪਾਪਾ ਪਾਣੀ ਦਾਲ ਖਾਈਏ, ਉਹਦੇ ਪਾਪਾ ਨੇ ਦਾਲ ਖਾਈ ਏ। ਤੇ ਬਸ ਸਾਰੀ ਦਾਲ ਪਈਦੀ ਹੈ। ਤੇ ਸਾਰੀ ਦਾਲ ਹੁਣ ਮੈਂ ਪਹਿਲੇ ਸੋਚਿਆ ਸੀ ਛੋਲੇ ਬਣਾਵਾਂਗੀ ਸਵੇਰੇ। ਹੁਣ ਮੈਂ ਕਿਹਾ ਦਾਲ ਚਾਵਲ ਹੀ ਖਾਣਾ ਸ ਸਵੇਰੇ
ਹਾਂ ਉਹ ਨਾ ਫਿਰ ਬਣਾ ਲੋ ਤੇ ਫਿਰ ਵੇਸਟ ਜਾਂਦੀ ਹੈ ਨਾ।
ਅਰੇ ਇਹ ਪਤਾ ਇਨੀ ਮਿਹਨਤ ਸਹੀ ਏ ਬੰਦਾ ਕੀ ਕੀ ਫੇਂਕੇ ਚੀਜ਼ਾਂ। ਅੱਛਾ ਕੰਬਲੀਆਂ ਦੇ ਵੀ ਨਖਰੇ ਬੜੇ ਨੇ, ਫੇਰ ਉਹਨੂੰ ਕਹਿ ਦਿਓ ਨਾ ਭਾਂਡੇ ਵੱਲ ਲੇ ਜਾਓ ਤੇ ਲੈ ਕੇ ਨੀ ਜਾਂਦੀ। ਤੇ ਫੇਿਰ ਮੈਂ ਤੇ ਸੁੂੱਟ ਨੀ ਮੈਂ ਤੇ ਹੁਣ ਕੀ ਕਰਾਂਗੀ ਦਾਲ ਪਈ ਆ ਨਾ ਮੇਰੀ ਸਵੇਰੇ ਦੁਬਾਰਾ ਫਰਾਈ ਕਰ ਲਾਂਗੀ ਹਿੰਗ ਵਗੈਰਾ ਦਾ ਤੜਕਾ ਲਗਾ ਕੇ ਨਾਲ ਚਾਵਲ ਬਣਾ ਲਾਂਗੇ ਫੇਰ ਬੱਚੇ ਆਪੇ ਖਾਂਦੇ ਨੇ ਪਤਾ ਨਾ ਆਪਣੀ ਗਲਤੀ ਹੈ, ਕਿ ਅਸੀਂ ਖਾਧਾਂ ਨਿ ਕਲ ਤੇ ਆਪੇ ਖਾਣਗੇ ਫੇਰ ਹਾਂ। ਬਸ ਐਵੇਂ ਥੋੜਾ ਬਹੁਤਾ ਨਾਲ ਕੁਛ ਹੋਰ ਬਣਾ ਲਾਂਗੇ ਸਬਜ਼ੀ, ਮਤਲਬ ਮੇਨ ਤੇ ਆ ਹੀ ਬਣਾਵਾਂਗੇ।
ਅੱਛਾ-ਅੱਛਾ। ਹਾਂ ਤੇ ਹੈ ਫੇਿਰ ਉਹ ਤੇ ਹੋ ਜਾਂਦਾ ਵਧੀਆ ਸਗੋਂ ਮੈਂ ਵੀ ਬਚ ਬੱਚੇ ਬਾਜ਼ਾਰੋਂ ਜਿਸ ਦਿਨ ਸ਼ਾਮੀ ਖਾ ਲੈਦਾ ਮੈਂ ਬੱਚਿਆਂ ਨੂੰ ਨਾ ਸਮਝਾਇਆ ਹੋਇਆ ਏ। ਕਿ ਜਿਵੇਂ ਤੁਸੀਂ ਅਗਰ ਸ਼ਾਮੀਂ ਅੱਠ ਵਜੇ ਨਾਲ ਤੁਸੀਂ ਬਾਜ਼ਾਰੋ ਦੀ ਜੰਕ ਫੂਡ ਕੁਛ ਵੀ ਖਾ ਕੇ ਆਉਂਦੇ ਹੋ ਤੇ ਤੁਹਾਨੂੰ ਨਾ ਡਿਨਰ ਨੂੰ ਸਕਿਪ ਕਰਨਾ ਚਾਹੀਦਾ।
ਹਾਂ ਬਿਲਕੁਲ ਬਿਲਕੁਲ। ਔਰ ਸੈਰ ਕਰਨੀ ਚਾਹੀਦੀ ਐ।
ਸੈਰ ਕਰਨੀ ਚਾਹੀਦੀ ਹੈ ਔਰ ਸਕਿਪ ਕਰਨਾ ਚਾਹੀਦਾ ਡਿਨਰ ਮੇਰੇ ਬੱਚੇ ਪਹਿਲੇ ਨੀ ਮੇਰੇ ਬੱਚਿਆਂ ਨੂੰ ਆਦਤ- ਸੀ। ਪਹਿਲੇ ਮੇਰੇ ਬੱਚੇ ਖਾ ਕੇ ਆਂਦੇ ਸੀ। ਕੇ ਬਾਜ਼ਾਰੋਂ ਦੀ ਤੇ ਆ ਕੇ ਫ਼ਿਰ ਵੀ ਫੁਲਕਾ- ਮੰਗ ਹੀ ਲੈਂਦੇ ਸੀ ਜਿਵੇਂ ਹੁੰਦਾ ਨਾ ਸਾਨੂੰ ਆਦਤ ਪੈ ਜਾਂਦੀ ਹੈ ਨਾ ਖਾਣ ਦੀ ਰੋ- ਮਾਇਡ ਵਿੱਚ ਘੁੰਮਦਾ ਐ ਜਬ ਤੱਕ ਭੁੱਖ ਨੀ ਹੁੰਦੀ ਭੁੱਖ ਨੀ ਹੁੰਦੀ, ਮਾਇੰਡ ਵਿੱਚ ਹੁੰਦਾ। ਫ਼ਿਰ ਮੈਂ ਬੱਚਿਆਂ ਨੂੰ ਹਲਕੇ ਹਲਕੇ ਫਿਰ ਮੈਂ ਇਹਨਾਂ ਦੀਆਂ- ਆਦਤ ਨੂੰ ਸਹੀ ਕੀਤਾ। ਮੈਂ ਕਿਹਾ ਜਦੋਂ ਤੁਸੀਂ ਸ਼ਾਮੀ ਸੱਤ ਵਜੇ ਜਾਂ ਅੱਠ ਵਜੇ- ਕੁਛ ਖਾਓਗੇ ਉਸ- ਉਸ ਤੋਂ ਬਾਅਦ ਤੁਸੀਂ ਰਾਤੀ ਡਿਨਰ ਨਹੀਂ ਖਾਓਗੇ, ਤੁਹਾਨੂੰ ਚਾਹੇ ਜਿੰਨੀ ਵੀ ਭੁੱਖ ਲੱਗੇ। ਤੁਸੀਂ ਡਿਨਰ ਨੂੰ ਸਕਿਪ ਕਰ ਦੋਗੇ। ਇਹਦੇ ਨਾਲ ਤੁਹਾਡਾ ਅੰਦਰ- ਡਾਇਜੈਸ਼ਨ ਬਿਲਕੁਲ ਸਹੀ ਰਹੇ। ਕਿਉਂਕਿ ਜੰਕ ਫੂਡ ਵੀ ਕਿਹੜਾ ਸਹੀ ਹੁੰਦਾ ਤੁਸੀਂ ਦੱਸੋ ਖਾਣਾ ਹੈਨਾ ਐ।
ਬੱਚਿਆਂ ਨੂੰ ਬਹੁਤ ਆਦਤ ਪੈ ਗਈ ਸੀ ਪਤਾ ਕੀ ਹੁੰਦਾ ਸੀ, ਮੇਰੀ ਬੇਟੀੇ ਆਉਂਦੇ ਸੀ ਟਿਊਸ਼ਨ ਤੋਂ ਪੰਜ ਵਜੇ- ਆ ਕੇ ਭੁੱਖ ਲੱਗਦੀ ਸੀ ਤੇ ਇਹਨੇ ਪੈਕੇਟ ਖਾਣੇ ਔਰ- ਕੋਫੀ ਬਣਾ ਕੇ ਪੀ ਲੈਂਨੀ, ਉਹ ਬੇਟਾ ਵੀ ਆਂਦਾ ਸੀ ਉੱਥੋਂ ਆਪਣੀ ਅਕੈਡਮੀ ਤੋਂ ਆਂਦਾ ਸੀ। ਉਹਨੇ ਵੀ ਕੀ ਕਰਨਾ ਪੈਕੇਟ ਚੁੱਕਣਾ ਖਾ ਲੈਨਾ। ਇਹਦੇ ਪਾਪਾ ਨੂੰ ਚੜਦਾ ਸੀ ਬੜਾ ਗੁੱਸਾ, ਹੁਣ ਇਹਦੇ- ਪਾਪਾ ਨਾ ਕੀ ਕਰਦੇ ਨੇ ਕੋਈ ਜੇ ਉਹਨਾਂ ਨੂੰ ਪਸੰਦ ਏ ਫਰੂਟ ਜਿਵੇਂ ਬਨਾਨਾ ਬੱਚੇ ਖਾ ਲੈਂਦੇ ਨੇ ਭੀ ਈਜਲੀ ਹੁੰਦਾ ਖਾਣਾ। ਤੇ ਬਨਾਨਾ ਲਿਆ ਕੇ ਰੱਖ ਦਿੰਦੇ ਨੇ। ਆਉ ਤੇ ਦੋ- ਦੋ ਬਨਾਨਾ ਖਾ ਲੋ ਕਿਉਂਕਿ ਮੈਂ ਵੀ ਘਰ ਨੀ ਹੁੰਦੀ ਜ- ਤਦ ਮੈਂ ਘਰ ਆਨੀ ਆ ਤਦ ਤੱਕ ਐਹ ਕੇ ਇਹਨਾਂ ਦੇ ਪੇਟ ਚ ਕੁਛ ਤੇ ਗਿਆ ਤਾਂ ਨਾ ਬਈ, ਮੈਂ ਇਹਨਾਂ ਨੂੰ ਆਹੀ ਸਮਝਾਉਂਦੀ ਆਪਣੇ ਬੱਚਿਆਂ ਨੂੰ ਕਿ ਤੁਸੀਂ ਜੰਕ ਫੂਡ ਖਾਣਾ ਨਾ ਉਸ ਤੋਂ ਪਹਿਲੇ ਹੈਲਦੀ ਫੂਡ ਖਾ ਲਓ ਅੱਧਾ।
ਹਾਂ ਅੱਜ।
ਤੇ ਬਈ ਫੇਰ ਤੁਸੀਂ ਜੰਕ ਫੂਡ ਘੱਟ ਖਾਓਗੇ ਕਿਉਂਕਿ- ਬਸ ਤੁਸੀਂ ਹੈਲਦੀ ਖਾ ਚੁੱਕੇ ਹੋਵੋਗੇ ਨਾ ਤੇ ਕਰੇਵਿੰਗ ਘੱਟ ਹੋ ਸਕਦੀ-
ਕਰੇਵਿੰਗ ਘੱਟ ਹੋ ਜਾਂਦੀ ਐ। ਸਹੀ ਗੱਲ ਐ। ਮੈਂ ਤੇ ਪਤਾ ਕੀ ਕਰਦੀ ਆ ਮੈਂ ਤੇ ਬੱਚਿਆਂ ਨੂੰ ਕਹਿਨੀ ਆ ਕੇ ਤੁਹਾਨੂੰ ਭੁੱਖ ਲੱਗੀ ਹੈ ਨਾ ਤੂੰ- ਤੁਸੀਂ ਕੁਛ ਹੋਰ ਨਾ ਖਾਓ ਤੁਸੀਂ- ਤੁਸੀ ਨਾ ਮੈਂ ਤੁਹਾਨੂੰ ਨੂੰਨ ਨਮਕ- ਜਵੈਣ ਵਾਲੀ ਨਾ ਪਰੌਂਠੀ- ਪਰੌਂਠੇ ਬਣਾ ਦਿੰਨੀ ਆ ਦੇਸੀ ਘਿਓ ਲਗਾ ਕੇ ਕੇ ਉਹਨੂੰ ਹੀ ਤੁਸੀਂ- ਤੁਸੀਂ ਰੋਲ ਬਣਾ ਕੇ ਖਾਓ ਤੁਹਾਨੂੰ ਇੰਨਾ ਮਤਲਬ ਮਜ਼ਾ ਆਏਗਾ ਨਾ ਖਾਣ- ਹਾਂ ਬਹੁਤ ਅੱਛੀ ਲੱਗਦੀ ਤੇ ਕਿਉਂਕਿ ਜਦੋਂ ਸਾਡੇ ਭੁੱਖ ਬਹੁਤ ਜ਼ਿਆਦਾ ਹੁੰਦੀ ਹੈ ਨਾ ਤੇ ਸਾਨੂੰ ਇਹ ਚੀਜ਼ਾਂ ਵੀ ਬਹੁਤ ਸਵਾਦ ਲੱਗਦੀਆਂ
ਪਰ ਬੱਚੇ ਨੀ ਨਾ ਮੰਨਦੇ ਜੋ ਸ਼ਾਮੀ ਇਹਨਾਂ ਦੇ ਪੰਜ ਛੇ ਵਜਦੇ ਨਾ ਇਹਨਾਂ ਦਾ ਦਿਮਾਗ ਘੁੰਮਦਾ ਕਿ ਬਾਹਰ ਦਾ ਖਾਈਏਏ ਤੁਸੀਂ ਜਿੰਨਾ ਮਰਜੀੀ ਸੋਚ ਲੋਓ ਬਈ ਬਾਹਰ ਦਾ ਨੀ ਖਵਾਵਾਂਗੇ ਬੱਚਿਆਂ ਨੂੰ ਪਰ ਇਹਨਾਂ ਦਾ ਘੁੰਮਦਾ ਦਿਮਾਗ ਮੈਂ ਹੁਣ ਬੱਚੇ ਨੂੰ ਇਹ ਆਦਤ ਪਾਈ ਦੀ ਹੈ ਕਿ ਹਫ਼ਤੇ ਚ ਕਿ ਆ ਦੋ ਦਿਨ ਡਿਸਾਈਡ ਕਰਲੋ ਜਿਵੇਂ ਸੰਡੇ ਵੀ ਇਹਨਾਂ ਦਾ ਸੰਡੇ ਨੂੰ ਤੇ ਇਹਨਾਂ ਨੇ ਬਾਹਰ ਦਾ ਖਾਣਾ ਹੀ ਖਾਣਾ ਉਸ ਤੋਂ ਬਾਅਦ ਇੱਕ ਅੱਧਾ ਦਿਨ ਹੋਰ ਖਾ ਲੋ ਤੇ ਬਸ ਬਾਕੀ ਕਾਰ ਦਾ ਕਈ ਵਾਰੀ ਮੈਂ ਬਣਾ ਦਿੰਦੀ ਹਾਂ ਜਿਵੇਂ ਕੱਲ ਬ੍ਰੈਡ ਰੋਲ ਬਣਾ ਤੇ ਤੇ ਜਾਂ ਇਡਲੀ ਬਣਾ ਤ ਬਈ ਆਪੇ ਬਣਾ ਤ ਤੇ ਵੀ ਐਵੇਂ ਖਾ ਲੋ ਫੇਿਰ ਉਹੀ ਚੀਜ਼ ਮੈਂ ਕਿਹਾ ਕਰਨੇ ਸ਼ਾਮੀ ਇਹਨਾਂ ਨੂੰ ਬਣਾ ਕੇ ਦਿੰਦੇ ਨਾ ਅੱਛਾ ਉਹਦਾ ਹੀ ਬੈਟਰ ਰੱਖ ਲੈਂਦੀ ਆ ਉਹ ਫੇਿਰ ਸਵੇਰੇ ਸਕੂਲੇ ਨਾਸ਼ਤੇ ਚ ਦੇਣਾ ਨਾ ਜੋ ਸਕੂਲ ਨਾਸ਼ਤਾ ਤੇ ਉਹ ਦਿੰਦੀ ਹਾਂ ਫੇਿਰ ਮੈਨੂੰ ਹਾਂ ਬਸ ਥੋੜਾ ਤਾਂ ਹੈਲਦੀ ਖਾ ਅੱਗੋਂ ਤੇ ਰੱਬ ਜਾਂਦੇ ਬਾਹਰ ਜਾ ਕੇ ਕੀ ਖਾਂਦੇ ਨੇ ਕੀ ਨਹੀਂੀ
ਨਹੀਂ ਮੇਰੇ ਤੇ ਬੱਚੇ ਬੱਚਿਆਂ ਦਾ ਮੈਂ ਤੇ ਆਪਣੇ ਬੱਚਿਆਂ ਦਾ ਦੇਖੋ ਸੱਚੀ ਦੱਸਾਂ ਅਤੇ ਆਪਣੇ ਬੱਚਿਆਂ ਦਾ ਨਾ ਇੱਕ ਇੱਕ ਰੂਲ ਬਣਾਇਆ ਹੋਇਆ ਕਿ ਜੋ ਜੰਕ ਫੂਡ ਨਾ ਬਈ ਸੰਡੇ ਦੇ ਸੰਡੇ ਹੀ ਖਾਣਾ ਤੁਸੀਂ ਮਤਲਬ ਬਾਜ਼ਾਰ ਦਾ ਉਹ ਉਵੇਂ ਮੈਂ ਘਰ ਵੀ ਉਹਨਾਂ ਨੂੰ ਅਗਰ ਕੁਛ ਬਣਾ ਕੇ ਦਿੰਦੀ ਹਾਂ ਨਾ ਤੇ ਜਿਸ ਤਰ੍ਹਾਂ ਕੀ ਹੋ ਗਿਆ ਸੇਵੀਆਂ ਬਣਾਤੀਆਂ ਉਹਨੂੰ ਮੈਗੀ ਸਟਾਈਲ ਵਿੱਚ ਸਾਰੀ ਵੈਜਿਸ ਪਾ ਕੇ ਤੇ ਮੈਗੀ ਮਸਾਲਾ ਪਾ ਕੇ ਉਹਨੂੰ ਥੋੜਾ ਜਿੰਨਾ ਪਾਣੀ ਜਿਆਦਾ ਪਾ ਕੇ ਨਾ ਥੋੜ੍ਹੀ ਫੇਿਰ ਉਹ ਬਣ ਜਾਂਦੀਆਂ ਨੇ ਅਹ ਅੱਛਾ ਉਹ ਉਹ ਖਾ ਲੋ ਤੁਸੀਂ ਹਾਂਜੀ ਚੁਪੀ ਚਿੱਪੀ ਉਹ ਮੈਗੀ ਦਾ ਟੇਸਟ ਦਿੰਦੀਆਂ ਫੇਿਰ ਮਤਲਬ ਤੁਸੀਂ ਐਵੇਂ ਦੀ ਚੀਜ਼ਾਂ ਖਾ ਲਓ ਜੰਕ ਫੂਡਤੇ ਤੇ ਮੈਂ ਇਹ ਨੂੰ ਕਿਹਾਦ ਹੈ ਦੇਖੋ ਇੱਕ ਦਿਨ ਰੱਖੋ ਬਸ ਹਫ਼ਤੇ
ਐਵੇਂ ਨਾ ਮੈਂ ਵੀ ਐਵੇਂ ਮੈਂ ਵੀ ਜਦੋਂ ਮੇਰੇ ਬੱਚੇ ਜ਼ਿਆਦਾ ਜੰ ਫੂਡ ਮੰਗਣ ਤੇ ਮੈਨੂੰ ਗੁੱਸਾ ਹੁੰਦਾ ਮੈਂ ਨ ਮੰਗਵਾ ਦਿੰਦੀ ਨਾ ਫ਼ੇ ਪਤਾ ਕੀ ਕਹਿੰਦੇ ਨੇ ਚਾਵਲ ਬਣਾ ਦੋ ਮੈਗੀ ਮਸਾਲੇ ਵਾਲੇ ਸੇਮ ਇਹੀ ਚੀਜ਼ ਨਾ ਮੈਂ ਚਾਵਲਾਂ ਨਾਲ ਕਰਦੀ ਹਾਂ ਕਿ ਮੈਗੀ ਮਸਾਲਾ ਇੱਕ ਨੀ ਦੋ ਤਿੰਨ ਪਾਉਂਦੇ ਨੇ ਫੇਿਰ ਉਹ ਫਿਰ ਉਹ ਨਾ ਉਹਦਾ ਗਰਮ ਗਰਮ ਖਾਉ ਨਾ ਉਹ ਵੀ ਫੇਿਰ ਉੱਤੇ ਮੈਂ ਕੀ ਕਰਨੀ ਆ ਮੂਲ ਬਟਰ ਪਾਉਂਦੇ ਨੇ ਆ ਬੱਚੇ ਵੇਟੇ ਤੇ ਜੀਰਾ ਚਾਵਲ ਹੀ ਜੀਰਾ ਨਹੀਂੀ ਪਆਉਣਗੇ ਕਿਉਂਕਿ ਉਹ ਫਿਰ ਮੈਗੀ ਮਸਾਲੇ ਦਾ ਫਲੇ ਜੀਰਾ ਫਲੇਵਰ ਘੱਟ ਕਰੇਗਾ ਤਾਂ ਹ ਉਹ ਵਾਲਲੇ ਚਾਵਲ ਜੀਰਾ ਉਵੇਂ ਤੇ ਮੈਂ ਜਿਵੇਂ ਬਰਿਆਨੀ ਬਣਾਵਾਂ ਫਿਰ ਤੇ ਜੀਰਾ ਪਾਉਂਦੀ ਆ ਉਹ ਮੈਂ ਬਣਾਵਾਾਂ ਨਾ ਫੇਿਰ ਜੀਰਾ ਨ ਬਿਲਕੁਲ ਛੋਟੇ ਛੋਟੇ ਆਲੂ ਕੱਟ ਕੇ ਔਰ ਪਿਆਜ ਉਹ ਵੀ ਬਿਲਕੁਲ ਭਰੀਏ ਰ ਲਸਣ ਔਰ ਸ਼ਿਮਲਾ ਉਹ ਜਿਹੜੀ ਹਰੀ ਮਿਰਚ ਹੁੰਦੀ ਹੈ ਉਹਨੂੰ ਛੋਪ ਕਰਕੇ ਤੇ ਬਿਲਕੁਲ ਮੈਗੀ ਲੱਗਦੀ ਹੈ ਹਾਂ ਤੇ ਫਿਰ ਗਰਮ ਗਰਮੀ ਚ ਨਾ ਇਹ ਇਹਨਾਂ ਦੀ ਆਦਤ ਕੀ ਅਮੂਲ ਬਟਰ ਪਾਾਂਉਂਦੇ ਨੇ ਤੇ ਮੈਂ ਕਹਿੰਦੇ ਚਲ ਕੁਛ ਵੀ ਜਿਵੇਂ ਵੀ ਖਾਣਾ ਹੈਲਦੀ ਤੇ ਖਾ ਰਹੇ ਨੇ ਨਾ
ਹੋਰ ਸਹੀ ਗੱਲ ਏ ਦੇਖੋ ਬੱਚਿਆਂ ਨੂੰ ਸਮਝ ਹੈ ਨਹੀਂ ਅਸੀਂ ਅ ਅਸੀਂ ਪੇਰੈਂਟਸ ਨੇ ਸੋਚਣਾ ਨਾ ਬੱਚਿਆਂ ਦੇ ਬਾਰੇ ਤੇ ਇਹਨਾਂ ਨੂੰ ਕੀ ਕਿਉਂਕਿ ਜੋ ਜੰਕ ਫੂਡ ਹੁੰਦਾ ਨਾ ਉਹਦੇ ਚ ਪਤਾ ਨੀ ਹੈ ਕਿਵੇਂ ਕਿਵੇਂ ਦੀ ਚੀਜ਼ਾਂ ਪਾਉਂਦੇ ਨੇ ਕਿ ਬੱਚਿਆਂ ਦੀ ਨਾ ਉਹਦੇ ਪ੍ਰਤੀ ਲਾਲ ਤਾਂ ਵੱਧਦੀ ਵੱਧਦੀ ਜਾਂਦੀ ਹੈ ਕਿ ਉਹਦੀ ਚੀਜ਼ਾਂ ਉਹ ਨੂੰ ਸਵਾਦ ਲੱਗਦੀਆਂ ਤੁਸੀਂ ਮੈਂ ਕਹਿੰਨੀ ਤੁਸੀਂ ਘਰ ਬਰਗਰ ਬਣਾ ਕੇ ਦੋ ਸੇਮ ਪ੍ਰੋਸੈਸ ਨਾਲ ਉਹੀ ਬਰਗਰ ਤੁਹਾਨੂੰ ਜਾਰ ਵਾਲਾ ਇਹਨਾਂ ਨੂੰ ਜ਼ਿਆਦਾ ਟੇਸਟੀ ਲੱਗੇਗਾ ਘਰ ਵਾਲਾ ਕਹਿਣਗੇ ਉਹ ਨਹੀਂੀ ਆਇਆ ਇਹ
ਹੁੰਦਾ ਮੈਂ ਦੱਸ ਕਿ ਐਨਮ ਬਾਜ਼ਾਰ ਵਿੱਚ ਜਿਨੂੰ ਮੋਟਰ ਚ ਹੁੰਦਾ ਨਾ ਉਹ ਯੂਜ ਕਰਦੇ ਨੇ ਉਹ ਬੱਚਿਆਂ ਦੀ ਜਦੋਂ ਉਹ ਲੱਗਦਾ ਨਾ ਟੰਗ ਤੇ ਤੇ ਉਹਨੂੰ ਲੱਗਦਾ ਕਿ ਉਹ ਚੀਜ਼ ਸੁਵਾ ਦੇ ਤੇ ਅਸੀਂ ਜੋ ਘਰ ਬਣਾਦੇ ਹਾਂ ਕਾਰਰ ਸੀ ਚੀਜ਼ਾਂ ਤੇ ਵਰਦੇ ਨੀ ਇਕੱਟਾ ਕਰਨ ਪਿੱਛੇ ਆਪਣੇ ਘਰ ਦਾ ਕੋਈ ਨੈਚੁਰਲੀ ਕੁਛ ਪਾਵਾਂਗੇ ਨਾ ਅਮਚੂਰ ਪਾ ਲਿਆ ਚਾਟ ਮਸਾਲਾ ਪਾ ਲਿਆ ਅਸੀਂ ਬ ਉਹ ਅਜਿਨੂੰ ਮੋਟੋ ਨਾ ਨੁਕਸਾਨ ਦਿੰਦਾ ਇੱਕ ਟਾਈਮ ਤੇ ਆ ਵਿਚਾਰ ਹੁਣ ਤੱਦੀ ਤੇ ਕਹਿੰਦੇ ਤੁਸੀਂ ਦੇਖਦੇ ਹੋਗੇ ਪੈਕੇਟ ਜੋ ਬੱਚੇ ਖਾਂਦੇ ਨੇ ਜਿੰਨੇ ਵੀ ਪੈਕੇਟ ਆਉਂਦੇ ਨੇ ਉਹ ਕਿ ਉਹ ਬੱਚਾ ਖਾਈ ਜਾਂਦਾ ਖਾਈ ਜਾਂਦਾ ਕਿਉਂਕਿ ਉਹਦੇ ਚੋਂ ਜਿਹਨੂੰ ਮੋਟੋ ਪਿਆ ਤਾਂ ਉਹਦਾ ਟੇਸਟ ਆਉਦਾ ਰਹਿੰਦਾ ਹੈ ਉਹ ਖਾਂਦਾ ਰਹਿੰਦਾ ਬ ਤੱਧ ਤੇ ਨੁਕਸਾਨ ਦਿੰਦੇ ਨੇ ਇਹ ਚੀਜ਼ਾਂ ਚ ਨਾ ਇਸ ਕਰਕੇ ਮੈਂ ਤੇ ਆਪ ਘਰ ਟਰਾਈ ਕਰਨੀੇ ਆ ਬਰਗਰ ਬਣਾਣੇ ਮੈਂ ਕਹਿੰਦੀ ਤੁਸੀ ਦੋਨਾਂ ਨੇ ਖਾਣੇ ਨੇ ਦੋ ਦੋ ਵੀ ਬਰਗਰ ਖਾਓਗੇ ਚਾਰ ਟ ਕੀ ਕਾਰ ਦੀ ਤੇ ਬਣਦੀ ਪਈ ਹੈ ਨਾ ਮੈਂ ਵੀ ਜਿਵੇਂ ਆਲੂ ਉਬਾਲੇ ਆਲੂ ਦੋ ਜ਼ਿਆਦਾ ਉਬਾਲ ਲੈਂਦੀ ਹਾਂ ਬ ਬੜਾ ਕੁਛ ਮੈਂ ਵੀ ਕਰਦੀ ਹਾਂ ਤੁਸੀਂ ਮੰਨੋਗੇ ਨਹੀਂੀ ਅਗਰ ਮੈਂ ਸਬਜ਼ੀਆਂ ਬਣਾਉਦੀ ਪ ਆ ਤੇ ਥੋੜ੍ਹੀ ਥੋੜ੍ਹੀ ਸਬਜ਼ੀ ਨਾ ਅਲਗ ਹੀ ਰੱਖ ਲੈਂਦੇ ਆਾਂ ਜਿਵੇਂ ਬੈਂਗਨ ਬਣਾਇਆ ਇੱਕ ਬੈਂਗਣ ਰੱਖ ਲਿਆ ਲੋਕ ਕੀ ਬਣਾਈ ਥੋੜੇ ਸੀ ਲੋਕੀ ਰੱਖ ਲੱਗ ਤੋਂ ਬ ਵੀ ਉਹਨਾਂ ਦੀ ਪਾਓ ਭਾਜੀ ਬਣਾ ਤੀ ਬੱਚਿਆਂ ਨੂੰ ਬਈ ਬਸ ਉਹੀ ਨਾ ਅਗਰ ਦੋ ਤਿੰਨ ਦਿਨ ਤੇ ਉਹ ਖਾ ਲਣਗੇ ਖੁਸ਼ ਹੋ ਕੇ ਚੌਥੇ ਦਿਨ ਫਰ ਕਹਿਣਗੇ ਬਾਹਰ ਹੀ ਖਾਵਗੇ ਇਹ
ਬਾਰ ਦੇ ਖਾਵਾਂਗੇ ਅਰੇ ਮੈਨੂੰ ਬਾਹਰ ਦੀ ਮੈਨੂੰ ਨਾ ਸੱਚੀ ਦੱਸ ਤਾਂ ਮੈਨੂੰ ਨੂਡਲਸ ਨਾ ਬਿਲਕੁਲ ਨੀ ਪ ਪਸੰਦ ਬਿੰਨ ਕੁਬਾਰ ਤੇ ਮੈਨੂੰ ਨੂਡਲਸ ਨਾ ਘਰ ਤੇ ਤਾਂ ਸਾਂ ਤੁਸੀਂ ਕਦੇ ਬਣਾਏ ਨ ਘਰ ਹੋਮਮੇਡ ਬਹੁਤ ਸਵਾਦ ਬਣਦੇ ਤੇ ਮੈਂ ਤੇ ਨੀ ਵਿਚਾਰ ਮੈਨੂੰ ਬਿਲਕੁਲ ਨੀ ਪੰਦ ਮੇਰੇ ਹਸ ਹਸਬੈਂਡ ਨੂੰ ਵੀ ਨਾ ਮੇਰੇ ਹੱਥ ਤੇ ਪਸੰਦ ਹੈ ਕਹਿਣਗੇ ਕਿ ਇ ਬਾਜ਼ਾਰੋਂ ਦੀ ਲੈ ਕੇ ਆਂਗੇ ਨਾ ਬੱਚੇ ਜਿਵੇਂ ਇਹਨਾਂ ਨੂੰ ਵੀ ਬਹੁਤ ਪਸੰਦ ਨੇ ਮੇਰੇ ਹਸਬੈਂਡ ਨੂੰ ਨਾ ਨੂਡਲਸ ਖਾਣਾ ਤੇ ਫਿਰ ਕਹਿਣਗੇ ਤੂੰ ਮੈਨੂੰ ਘਰ ਬਣਾ ਕੇ ਦਿਆਂ ਮੈਨੂੰ ਨਾ ਉਹ ਘਰ ਦੇ ਬੰਨੇ ਹੋਏ ਬਹੁਤ ਅੱਛੇ
ਹਾਂ ਹਾਂ ਬੋਇਲ ਮਲ ਵੀ ਤਾਂ ਜਾਂਦੇ ਨੇ ਨਾ ਬਜ਼ਾਰੋਂ
ਹਾਂ ਮੈਂ ਤੇ ਹਾਫ ਬੋਇਲ ਲੈ ਕੇ ਆਉਂਦੀ ਹਾਂ ਬਜ਼ਾਰੋਂ ਕੁੱਛ ਉਹਨੂੰ ਇੰਨਾ ਜ਼ਿਆਦਾ ਭਰੋ ਹੈ ਕਈ ਨ ਆ ਮੂੰਹ ਪਾਣੀ ਥੋ ਗਰਮ ਪਾਣੀ ਚ ਪਾਓ ਉਪਲ ਦੇ ਪਾਣੀ ਚ ਪੰਜ ਮਿੰਟ ਇਹਨੂੰ ਰੱਖਣਾ ਪੈਂਦਾ ਵੇ ਉਹਨੂੰੱ ਬਣ ਲਓ ਤੇ ਬਹੁਤ ਸਹੀ ਬਣਦੇ ਆ ਟੇਸਟ ਵੀ ਬਹੁਤ ਅ
ਅੱਛਾ ਅੱਛਾ ਅੱਛਾ ਅਛਾ ਤੇ ਉਹ ਤਾਂ ਪੂਰਾ ਬੜਰਾ ਪੈਕੇਟ ਬਹੁਤ ਵੱਡਾ ਵੱਡਾ ਹੁੰਦਾ ਉਹ ਇੱਕ ਫੈਮਿਲੀ ਵਾਸਤੇ ਬਹੁਤ ਜਿਆਦਾ ਵੱਡਾ ਹੈ
ਹਾਂਲ ਐ ਹੋ ਗਿਆ ਨਾ ਅਸੀਂ ਹਾਂ ਮੈਂ ਨਾ ਫ੍ਰਿਜਰ ਚ ਰੱਖ ਲੈਂਦੀ ਹਾਂ ਉਹਨੂੰ
ਅੱਛਾ ਬਈ ਹਫ਼ਤਾ ਦਸ ਦਿਨ ਚੱਲ ਜਾਂਦਾ
ਹਾਂ ਹਾਂ ਬਿਲਕੁਲ ਉਹ ਮੈਂ ਪੁੱਛਿਆ ਆ ਉਹਨਾਂ ਕੋਲੋਂ ਨਾ ਜਿਹਨਾਂ ਕੋਲੋਂ ਲੈ ਕੇ ਆਉਂਦੇ ਆ ਉਹ ਕਹਿੰਦੇ ਨੇ ਜਿਵੇਂ ਤੁਸੀਂ ਤੁਸੀਂ ਹਾਫ ਯੂਜ ਕਰਨਾ ਨਾ ਤੁਸੀਂ ਹਾਫ ਯੂਜ ਕਰਕੇ ਇਹਨੂੰ ਫ੍ਰਿਜ ਵਿੱਚ ਰੱਖ ਦੋ ਤੇ ਤੁਸੀਂ ਉਸ ਤੋਂ ਬਾਅਦ ਦਿ ਨਾ ਮਤਲਬ ਛੇ ਸੱਤ ਦਿਨ ਦੇ ਅੰਦਰ ਤੁਸੀਂ ਬਣਾ ਲਿਆ ਜੇ ਤੇ ਮੈਂ ਫਿਰ ਇਹੀ ਕਰਨਾ ਇੱਕ ਵੀਕ ਤਾਂ ਹੀ ਫੇਰ ਅਸੀਂ ਗੈਪ ਪਾਉਂਦੇ ਹਾਂ ਤੇ ਫੇਰ ਅਸੀਂ ਬਣਾਦੇ ਹਾਂ ਐਵੇਂ ਕਰਦੇ ਹਾਂ ਵੈਸੇ ਤਾਂ ਮੌੋਸਮ ਜਿਆਦਾਤਰ ਜੋ ਘਰ ਦੇ ਨੂਡਲ ਜਾਂ ਜਿਵੇਂ ਕੋਈ ਓਕੇਜਨ ਹੋ ਗਿਆ ਘਰ ਜਿਵੇਂ ਬੱਚੇ ਦਾ ਬਡੇ ਹੈਗਾ ਏ ਸਾਡਾ ਪਨਾ ਹੈ ਵੈਸੇ ਕੋਈ ਗੈਸਟ ਆ ਗਿਆ ਸਹੀ ਬਣਾਈ ਦੇ ਨੇ ਹਾਂ ਤਦ ਫਿਰ ਹੁੰਦੇ ਨਾ ਕੋਈ ਆਏ ਹ ਜਾਂ ਕੋਈ
ਹਾਂਜੀ ਹਾਂਜੀ ਹਾਂਜੀ ਹਾਂ ਹਾਂ ਚਲੋ ਬਸ ਵਧੀਆ ਬਸ ਹੋਰ ਸਭ ਠੀਕ ਲਗਾ ਤੁਸੀਂ ਲਗਾਉਣਾ ਕਾਰ ਚੱਕਰ ਆਨਾ
ਹਾਂ ਹਾਂ ਬੱਚੇ ਵੀ ਹਾਂਜੀ ਹਾਂਜੀ ਮਿਲੀ ਸੀ ਤੁਹਾਡੀ ਬੇਟੀ ਕਹਿ ਰਹੀ ਸੀ ਆਉਣ
ਹਾਂਜੀ ਬਸ ਹੁਣ ਛੁੱਟੀਆਂ ਪੈ ਜਾਣਗੀਆਂ ਤੇ ਲਗਾਣਾ ਚੱਕਰ ਹਾਂਜੀ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ